ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ
ਠੀਕ ਹੈ ਜੀ ਠੀਕ ਹੈ ਤੁਸੀਂ ਸੁਣਾਓ ਕੀ ਕਰਦੇ ਪਏ ਹੋ
ਬਸ ਸਣ ਦੀ ਤਿਆਰੀ
ਅੱਛਾ ਜੀ ਚਲੋ ਚੰਗੀ ਗੱਲ ਹੈ ਮੈਂ ਮੈਂ ਵੀ ਤਾਂ ਕਿ ਕੀਤਾ ਬੜਾ ਸਮਾਂ ਹੋ ਗਿਆ ਗੱਲ ਹੀ ਨੀ ਤੁਹਾਡੇ ਨਾਲ
ਪਤਾ ਨੀ ਕਿੰਨੇ ਸਾਲਾਂ ਬਾਅਦ ਗੱਲ ਕੀਤੀ
ਹਾਂ ਤੁਸੀਂ ਯਾਦ ਹੀ ਨੀ ਕੀਰਦੇ ਸਾਨੂੰ
ਬਸ ਟਾਇਮ ਨ ਲੱਗਦਾ ਕੀ ਕਰਨਾ ਟੈਮ ਨੀ ਲੱਗਦਾ ਹਾਂ ਬਸ ਬਸ ਹੋਰ ਇਹ ਹੋਰ ਕਿਹੜਾ ਕੰਮ ਹੋਰ ਸਭ ਠੀਕ ਠ ਕੋਈ ਯਾਤਰਾ ਯੂਤਰਾ ਕਰਕੇ ਨਹੀਂ
ਹਾਂਜੀ ਹਾਂਜੀ ਯਾਤਰਾ
ਕਿੱਥੋਂ ਦੀ ਕੀਤੀ
ਅਸੀਂ ਯਾਤਰਾ ਆਨਾ ਇੱਧਰ ਪਟਨਾ ਸਾਹਿਬ ਗਏ ਸੀ ਜੀ
ਅੱਛਾ ਉਧਰ ਉਹ ਕਿਹੜੇ ਪਾਸੇ ਹੈ
ਇਹ ਪਟਨਾ ਬਿਹਾਰ ਇੱਧਰਲੇ ਪਾਸੇ ਨਾ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ
ਅੱਛਾ ਅੱਛਾ
ਹਾਂਜੀ ਹਾਂਜੀ ਉਹ ਮਹਾਰਾਜ ਦਾ ਪ੍ਰਕਾਸ਼ ਹੋਇਆ ਸਾਲਸ ਰਾਏ ਜੋਹਰੀ ਦੀ ਕੋਠੀ
ਅੱਛਾ ਕਿਹੜਾ ਕਿਹੜਾ
ਸਾਾਹਲਸ ਰਾਏ ਜੋਹਰੀ
ਅੱਛਾ ਸਾਲਸ ਰਾਏ ਜੋੜ ਅੱਛਾ
ਜੀ ਹਾਂਜੀ ਹੈ ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਗਏ ਨਾ ਅਪਨਾ ਪਟਨਾ ਸਾਹਿਬ ਦਾ ਪਹਿਲਾ ਨਾਮ ਸੀ ਪਾਟਲੀ ਪੁੱਤਰ
ਅੱਛਾ
ਹਾਂ ਉਦੋਂ ਗੁਰੂ ਨਾਨਕ ਸਾਹਿਬ ਗਏ ਉਸ ਸਮੇਂ ਤੇ ਉਹ ਉੱਥੇ ਮਹਾਰਾਜ ਗਏ ਤੇ ਉੱਥੇ ਮਰ ਆਏ ਨੇ ਫੇਿਰ ਹੀਰਾ ਦਿੱਤਾ ਭਾਈ ਮਰਦਾਨਾ ਜੀ ਜ ਨੂੰ ਕਿ ਜਾਓ ਵੇਚ ਕੇ ਆਓ
ਅੱਛਾ ਅੱਛਾ
ਲਿਆਓ ਖਾਣ ਪੀਣ ਦਾ ਆਪਣੇ ਤੇ ਮਹਾਰਾਜ ਨੇ ਆਖਿਆ ਬੜਾ ਕੀਮਤ ਧੀਰ ਹੈ ਸਸਤਾ ਨੀ ਦੇਣਾ ਕਿਸੇ ਨੂੰ ਤੇ ਭਾਈ ਮਰਦਾਨਾ ਜੀ ਸਭ ਤੋਂ ਪਹਿਲੇ ਤਾਂ ਗ ਸਭ ਬੁਝੀ ਲਗਲ ਕਿ ਬਈਆ ਹੀਰਾ ਉਹ ਕਹਿੰਦਾ ਬ ਮੈਨੂੰ ਤੇ ਪਤਾ ਨੀ ਹੀਰੇ ਦੀ ਕੀਮਤ ਥੋੜ੍ਹੀ ਬਹੁਤ ਸਬਜ਼ੀ ਲੈ ਜਾਓ ਲੈਜਾਣੀ ਜਿਹੜੀ
ਅੱਛਾ
ਕਹਿੰਦੇ ਨਹੀਂ ਸਬਜ਼ੀ ਬਦਲੇ ਨੀ ਕੁਛ ਹੋਰ ਫੇਿਰ ਹੋਰ ਕਿਸੇ ਕੋਲ ਗਏ ਕੱਪੜੇ ਵਾਲੇ ਕੋਲੋਂ ਬਜਾਜੀ ਕੋਲੋਂ ਕਹਿੰਦਾ ਵੀ ਕੱਪੜੇ ਲੈ ਜਾ ਥੋੜੇ ਜਿਹੇ ਮੇਰੇ ਕੋਲੋਂ ਮੈਨੂੰ ਤੇ ਪਤਾ ਨੀ ਕਿ ਕਿਤਨਾ ਕੋਈ ਕੀਮਤੀ ਰ ਹੈ ਮੇਰੇ ਵਾਸਤੇ ਤਾਂ ਪੱਥਰ ਜ ਹੈ ਹਾਂ ਫੇਰ ਭਾਈ ਮਰਦਾਨਾ ਜੀ ਸਾਲ ਸ ਰਾਜੌਰੀ ਦੀ ਦੁਕਾਨ ਤੇ ਚੜੇ
ਅੱਛਾ
ਸਾਲਸ ਰਾਏ ਜੋਹਰੀ ਨੇ ਫਿਰ ਜਦੋਂ ਅ ਹੀਰਾ ਵੇਖਿਆ ਉਹਨੇ ਨਮਸ਼ਕਾਰ ਘ ਕੀਤੀ ਸੋ ਦਮੜੇ ਰੱਖੇ ਨਾਲ
ਅੱਛਾ
ਤੇ ਭਾਈ ਮਰਦਾਨਾ ਜੀ ਖੁਸ਼ ਹੋ ਗਏ ਕਹਿੰਦੇ ਸੌ ਰੁਪਏ ਕੀਮਤ ਆਦੀ
ਅੱਛਾ ਉਸ ਟਾਈਮ ਬਹੁਤ ਜ਼ਿਆਦਾ ਸੀ ਲ
ਰਾ ਜੋਰੀ ਕਹਿੰਦਾ ਹਾਂ ਨਹੀਂ ਕਹਿੰਦੇ ਨਹੀਂ ਸੋਰ ਕੀਮਤ ਨਹੀਂੀ ਹੈਗੀ ਇਹਦੀ ਆਥੇਹਿੰਦਾ ਦਰਸ਼ਨ ਪੇਠ ਆਏਤ ਨਾ ਕੀਮ ਧ ਹੀ ਦਾਵੇਿਆ
ਅੱਛਾ
ਕਹਿੰਦੇ ਦੀ ਕੀਮਤ ਤਾਂ ਮੇਰੇ ਵਰਗੇ ਦੱਸ ਵੀ ਆ ਜਾਣ ਉਹ ਵੀ ਨਹੀਂ ਦੇ ਸਕਦੇ
ਅੱਛਾ
ਇਤਨਾ ਕਿਮ ਹੀਰ ਹੈ ਤੇ ਸਾਲਸਰਾ ਜੋਰੀ ਹੋਰ ਪੁੱਛਦੇ ਨੇ ਕਿਹਨੇ ਦਿੱਤਾ ਕਹਿੰਦੇ ਮੇਰੇ ਗੁਰੂ ਜੀ ਹੈਗੇ ਨੇ, ਗੁਰੂ ਨਾਨਕ ਸਾਹਿਬ ਉਹਨਾਂ ਨੇ ਮੈਨ ਦਿੱਤਾ ਕਹਿੰਦੇ ਉਹਨਾਂ ਕੋਲ ਤਾਂ ਇ ਹੀ ਦੇ ਢੇਰ ਲੱਗੇ ਨੇ ਬੜਾ ਹੈਰਾਨ ਹੋਇਆ ਸਾਲ ਇਸ ਰਾ ਜੋ ਹੋਰੀ ਫੇਰ ਉਹ ਵੀ ਚਲਾ ਗਿਆ ਪਿੱਛੇ ਦਰਸ਼ਨ ਕਰਨ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਖੁਸ਼ ਹੋਇਆ ਬੜਾ ਫੇਰ ਕਹਿਣ ਲੱਗਾ ਸਾਡੀ ਹੁਣ ਹਵੇਲੀ ਚੱਲੋ।
ਅੱਛਾ
ਤੇ ਗੁਰੂ ਨਾਨਕ ਸਾਹਿਬ ਫਿਰ ਉਹਨਾਂ ਦੀ ਹਵੇਲੀ ਵਿੱਚ ਗਏ, ਕਿਤਨਾ ਸਮਾਂ ਰਹੇ ਫਿਰਰ ਚੱਲਣ ਲੱਗੇ ਮਹਾਰਾਜ ਤੇ ਸਾਲਸ ਰਾਏ ਜੋਓਰੀ ਤੇ ਉਹਦੇ ਪਰਿਵਾਰ ਸਾਰੇ ਹੀ ਹੱਥ ਜੋੜ ਕੇ ਖੜਾ ਹੋ ਗਿਆ ਮਹਾਰਾਜ ਹੁਣ ਸਾਡੇ ਕੋਲ ਰਵੋ ਹੈ ਇੱਥੇ। ਕਹਿੰਦੇ ਨਹੀਂ ਆਪਾਂ ਨ ਸਮ ਨਹੀਂ ਲੈ ਸਕਦੇ ਫੇਿਰ ਉਹ ਬੈਰਾਗ ਚ ਆ ਕੇ ਸਾਲਸ ਰਾਜ ਜੋਰੀ ਉਹਦਾ ਪਰਿਵਾਰ ਸਾਰਾ ਕਿ ਨਹੀਂ ਮਹਾਰਾਜਾ ਦੇੋ ਫੇਰ ਮਹਾਰਾਜ ਨੇ ਬਚੇ ਬਚਨ ਕੀਤੇ ਕਹਿੰਦੇ ਨਹੀਂ ਹੁਣ ਤਾਂ ਨੀ ਦੱਸਵੇਂ ਜਾਮੇ ਆ ਕੇ ਤੁਹਾਡੇ ਕੋਲ ਰਵਾਂਗੇ। ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਉੱਥੇ ਹੀ ਹੋਇਆ ਸਾਲਾਸਰਾਏ ਦੀ ਜੋਹਰੀ ਵਿੱਚ, ਫੇਰ ਉਹ ਨੌ ਸਾਲ ਰਹੇ ਨੇ ਉੱਥੇ।
ਅੱਛਾ
ਬਾਲ ਅਵਸਥਾ ਵਿੱਚ, ਹਾਂ ਨੇ ਕੰਗਣ ਘਾਟ ਗੁਰਦੁਆਰਾ ਵੀ ਉੱਥੇ
ਅੱਛਾ
ਬਾਲ ਲੀਲਾ ਗੁਰਦੁਆਰਾ ਵੀਈ ਆ ਉੱਥੇ
ਅੱਛਾ ਜਿਹੜਾ ਇਹ ਹਜ਼ੂਰ ਸਾਹਿਬ ਕੰਗਣ ਘਾਟ ਉਹ ਉਹ ਕਿਹੜਾ ਹੈ।
ਨਹੀਂ ਹਜ਼ੂਰ ਸਾਹਿਬ ਨਗੀਨਾ ਘਾਟ ਹੈ।
ਅੱਛਾ ਨਗੀਨਾ ਘਾਟ।
ਹਾਂ ਉੱਥੇ ਨਗੀਨਾ ਹਾਂ ਉਹ ਵੀ ਇਤਿਹਾਸ ਸੀ ਨਾ ਜੋ ਬਾਲ ਅਵਸਥਾ ਵਿੱਚ ਮਹਾਰਾਜ ਨੇ ਆਪਣਾ ਕੰਗਣ ਲਾ ਕੇ ਗੰਗਾ ਵਿੱਚ ਸੱਟਿਆ ਤੇ ਮਾਤਾ ਜੀ ਨੂੰ ਜਦੋਂ ਪਤਾ ਲੱਗਾ ਪੁੱਛਿਆ ਬਈ ਬੇਟਾ ਕਿੱਥੇ ਸੱਟਿਆ ਕੰਗਣ, ਉਹਨਾ ਨੇ ਦੂਜਾ ਵੀ ਲਾ ਕੇ ਉੱਥੇ ਸੁੱਟਤਾ। ਕਹਿੰਦੇ ਮਾਤਾ ਜੀ ਹੈ ਕਿੱਥੇ ਸਟਿਆ ਹਾਂ ਇਹ ਕਵਤਕ ਉਹਨਾਂ ਨੇ ਕੀਤਾ ਵਿਖਾਇਆ
ਕਮਾ ਲਈ ਆ ਅੱਛਾ
ਹਾਂਜੀ ਹਾਂਜੀ ਹਾਂਜੀ
ਹਾਂ
ਹੋਰ ਦਰ ਦਸ਼ਨਣ ਮੇਲੇ ਕੀਤੇ ਬੜੇ ਸਥਾਨਾਂ ਦੇ
ਅੱਛਾ ਕਮਾ ਲ ਨ ਉਸ ਪਾਸੇ ਕਦੇ ਗਏ ਨੀ ਪਟਨਾ ਸਾਹਿਬ ਵਾਲੇ ਪਾਸੇ ਇੰਨੀ ਦੂਰ ਕੋਈ ਸਾਫ਼ ਨੀ ਉਹ ਬੰਦਾ ਕੋਈ ਸਾਧਨ ਕੋਈ ਜਾਣ ਦਾ ਕੋਈ ਨਾ ਗਰਮੀ ਆਖਦੇ ਹਾਂ ਗਰਮੀ ਬਹੁਤ ਹੁੰਦੀ ਹੈ ਉਸ ਕਰਕੇ ਕੋਈ ਬੰਦਾ ਨਹੀਂੀ ਸੀ ਹਿਸਾਬ ਕਿਤਾਬ
ਗਰਮੀ ਬਹੁਤ ਹੁੰਦੀ ਠੰਢਡ ਹੀ ਬੜੀ ਪੈਂਦੀ ਉਥੇ ਥ ਉਹ ਇਲਾਕੇ ਚ ਹਮ ਕਿਉ ਮਾਰਾਜ ਦਾ ਗੁਰਪੁਰਬ ਠੰਢ ਜਾਂਦਾ ਨਾ
ਕਿਹੜਾ ਇਹ ਅੱਛਾ ਪ੍ਰਕਾਸ਼ ਪੁਰਬ ਆਹ ਹ ਜਨਵਰੀ ਚ ਆ ਹਾਂ ਯਦ ਹਾਂ ਹਾਂ ਹਾਂਬ ਕਮਾਲ ਬਹੁਤ ਸਮਯ ਥੇ ਤੇ ਇਤਿਹਾਸ ਹੈ ਤੇੇ ਹਾਂ ਉਹ ਫਿਰ ਇਹ ਫਿਰ ਲਿਖਿਆ ਹੈ ਜਾਂ ਸਾਖੀਆਂ ਹੀ ਆਉਦੀਆਂ ਇਹਨਾਂ ਨੂੰ
ਨਹੀਂ ਲਿਖਿਆ ਦਾ ਇਤਿਹਾਸ
ਅੱਛਾ ਉਹ ਫਿਰ ਲਿਖਿਆ ਹੈ ਸਾਰਾ ਇਤਿਹਾਸ ਅ ਤੇ ਕਿੱਥੋਂ ਟ੍ਰੇਨ ਦਰੋੜ ਚੱਲ ਜਾਂਦੀ ਅੰਬਾਲੇ ਤੋਂ
ਅੰਬਾਲੇ ਤੋਂ ਜਾਂਦੀ ਆਾਂ ਜੀ
ਅੱਛਾ ਅੱਛਾ ਅੱਛਾ ਅੱਛਾ ਅਛਾ ਇਹ ਕਿਹੜੀ ਅਤੇ
ਟ੍ਰਰੇਨ ਦਾ ਨਾਮ ਤੇ ਇਹੀ ਹੋ ਹੈ ਉਹ ਵੀ ਸੱਚਖੰਡੀ ਹੀ ਇੱਕ ਕਿਸਮ ਸੱਚਖੰਡ ਹੀ ਹੈਗੀ ਹਾਂਜੀ ਹਾਂ ਜਿਵੇਂ ਹਜ਼ੂਰ ਸਾਹਿਬ ਦੀ ਹੈ ਵੀ ਸਿੱਧੀ ਉੱਥੇ ਹੀ ਜਾਂਦੀ ਹੈ ਅੰਮ੍ਰਿਤਸਰ ਤੋਂ ਪਟਨਾ ਸਾਹਿਬ
ਅੱਛਾ ਅੱਛਾ ਅੱਛਾ ਹਾਂ ਹੋਰ ਛੁੱਟੀਆਂ ਪੈ ਗਈਆਂ ਬੱਚਿਆਂ
ਹਾਂਜੀ ਹਾਂਜੀ ਸਭ ਬੱਚੇ ਲੱਗੇ ਨੇ ਕੰਮ ਆਪਣੇ
ਸ ਕੀ ਖਾਦਾਾ ਡਨਰ ਫ
ਅਸੀਂ ਜੀ ਦਾਲ ਫੁਲਕਾ ਬ ਬਣਾਇਆ ਉਹ ਖਾਵਾਂਗੇ ਉਹਨੇ ਜੇ ਖਾਣੀ ਰੋਟੀ ਨਾ
ਕਿਉਂ ਅੱਜ ਕੀ ਖੱਲ ਲੇਟ ਹੋ ਗਏ
ਬਸ ਲੇਟ ਹੋ ਗਿਆ ਕੋਈ ਆਇਆਦਾ ਸੀ ਜਾਣ ਪਚਾਣ ਹਾਂਜੀ ਹਾਂਜੀ ਉਹ ਆਏ ਦੇ ਸਨ ਫੇਿਰ ਉਹ ਰੋਟੀ ਰੋਟੀ ਲੇਟ ਹੋ ਗਈ ਥੋੜ੍ਹੀ ਚਾਹ ਪਾਣੀ ਪੀ ਲਿਆ ਉਹਨਾਂ ਨਾਲ
ਅੱਛਾ ਅੱਛਾ ਅੱਛਾ ਚਲੋ ਉਹ ਵੀ ਜ਼ਰੂਰੀ ਹੈ ਹੋਰ
ਹਾਂਜੀ ਆਇਆ ਗਿਆਰਨ ਦਾ
ਹਾਂ ਉਹ ਤਾਂ ਹੈ ਬਸ ਹੋਰ ਤੇ ਫਰ ਛੁੱਟੀਆਂ ਚ ਫਿਰ ਬੱਚੇ ਗਏ ਨਹੀਂ ਕਿਸ ਤਰ੍ਹਾਂ
ਨਹੀਂ ਛੁੱਟੀਆਂ ਨਹੀਂ ਪਹਿਲੇਾਂ ਹੀ ਹੋਇਆ ਸੀ ਨਾਨੀ ਘਰ ਆਪਣੀ
ਅੱਛਾ ਅੱਛਾ ਹਮ ਪਹਾੜੀ ਇਲਾਕੇ ਕਿਤੇ ਫ ਲੈ ਜਾਣਾ ਸੀ
ਹਾਂ ਉਹ ਕਹਿੰਦੇ ਨੇ ਬੱਚੇ ਜਾਣਾ ਹੈਗਾ ਕੋਈ ਗੱਲ ਨੀ ਲੈ ਜਾਗੇ ਪੋਂ
ਹਾਂ ਹੋਰ ਇੱਧਰ ਜੰਮੂ ਵਾਲੇ ਪਾਸੇ ਉੱਧਰ ਹੋਰ ਬੜੇ ਪਾਸੇ ਹੁੰਦੇ ਨੇ ਘੁੰਮਣ ਫਿਰਨ ਮਤ ਲ ਹਿਮਾਚਲੱਲ
ਹਾਂਜੀ ਹਾਂਜੀ
ਹਮ ਹਮ ਹੋਰ ਘਰ ਪਰਿਵਾਰ ਸਭ ਠੀਕ ਹੈ
ਸਭ ਕਿਰਪਾ ਜੀ ਸਭ ਕਿਰਪਾ ਆਹ ਹਾਂ ਹਾਂ ਤੁਸੀਂ ਸ਼ਕਲਿਆ ਪ੍ਰਸ਼ਾਦਾ
ਹਾਂਜੀ ਹਾਂਜੀ ਸ਼ਕ ਲੈਣ ਅਸੀਂ ਖਾ ਲੈਂਦੇ ਹਾਂ ਅੱਠ ਸਾਢੇ ਅੱਠ ਵਜੇ
ਅੱਛਾ ਸਾਢੇ ਅੱਠ
ਹਾਂ ਅੱਠ ਸਵਾ ਅੱਠ ਕਦੀ ਸਾਢੇ ਅੱਠ ਕਿਸੇ ਨੇ ਸਾਢੇ ਸੱਤ ੋ ਜੇ ਮੈਂ ਤੇ ਖਾ ਲੈਂੇ ਹਾਂ ਬਾਕੀ ਜਿੰਨੇ ਵਜੇ ਮਰਜ਼ੀ ਖਾਣ ਫ ਮੈਂ ਯ ਤਾਂ ਜਲਦੀ ਹੀ ਖਾ ਲੈਂਦੀ ਹਾਂ ਹਾਂ ਔਰ ਉਹ ਛੋਟੋ ਹੈਜੇਹੇ ਘੁੰਦਾ ਪਿਆ ਹੁ ਮੈਂ ਸੋਹਣਾ ਨੀ ਇੰਨੇ ਜਲਦੀ ਉਹ ਲੇਟ ਹੀ ਸੌਦਾ ਹਮ ਹੋਰ ਅਜ ਕੀ ਬਣਾਇਆ ਫਰ
ਅਸੀਂ ਦਾਲ ਬਣਾਈ ਦੀ ਹੈ ਜੀ ਮੂੰਗੀ ਧੋਤੇ
ਅੱਛਾ ਅੱਛਾ ਕਿਹੜੀ ਉਹ ਨਾ ਬਣਾਉਂਦੇ ਰਸ ਪੀਨੇ ਜਾਂ
ਨਹੀਂ ਰਸ ਪਿੰਨੀ ਬਣਾਈ ਏ
ਅੱਛਾ ਅੱਛਾ
ਕੀ ਨਹੀਂੀ ਖਾਧੀ ਜਾਂਦੇ
ਅੱਛਾ ਅੱਛਾ ਨਹੀਂ ਉਹਦੇ ਚ ਟਮਾਟਰ ਟਮੂਟਰ ਪਾ ਕੇ ਬੜੀ ਵਧੀਆ ਬਣਦੀ ਹੈ ਐਸੀ ਗੱਲ ਨ ਹੈ
ਹਾਂ ਬਣਾਉਣ ਦਾ ਤਰੀਕਾ ਹੁੰਦਾ ਬਸ
ਹਾਂ ਹਾਂ
ਕੋਈ ਨੀ ਤੁਹਾਡੇ ਕੋਲ ਸਿੱਖ ਕਹਿਣ ਕਿਵੇਂ ਬਣਦੀਆਂ
ਹਾਂ ਕਿਉਂ ਨ ਦੱਸਾਂਗੇ ਮੈਂ
ਬੜੀਆਂ ਵੀ ਬੜੀ ਬਉਂਦੇ ਹੋ ਪਤਾ ਲੱ
ਹਾਂਜੀ ਹਾਂਜੀ ਬਤ ਬਹੁਤ ਬਹੁਤ ਬਣਾ ਬੈਠੇ ਹ
ਵੜੀਆਂ ਨੇ ਤੇ ਐਕਸਪਰਟ ਹੈ ਹੋੂਏ ਤੁਸੀਂ
ਹਾਂ ਹਾਂ ਉਹਨਾਂ ਨਾਲ ਬਹੁਤ ਮਨਾਵਾ ਹਾਂ ਹੋਰ ਹਉਣ ਚਲੇ ਗਏ ਰਿਸ਼ਤੇਦਾਰ
ਨਹੀਂ ਚਲੇ ਗਏ ਨ ਤਾਂ
ਅੱਛਾ ਅੱਛਾ
ਹਾਂਜੀ ਹਾਂਜੀ ਚਲੇ ਗਏ ਨਹੀਂ ਪ੍ਰਸ਼ਾਦਾ ਨਹੀਂੀ ਛਕਿਆ ਕਹਿੰਦੇ ਘਰ ਬਣਾ ਕੇ ਆਏ ਹਾਂ ਅਸੀਂ
ਅੱਛਾ ਅੱਛਾ ਅੱਛਾ ਚਲੋ ਵਧੀਆ ਰਿਸ਼ਤੇਦਾਰ ਹਾਂ ਰੋਟੀ ਦੇ ਟੈਮ ਚਲੇ ਗਏ ਨੇ ਵਧੀਆ ਰਿਸ਼ਤੇ ਤੰਗ ਨੀ ਕੀਤਾ
ਹਾਂਜੀ ਹਾਂਜੀ
ਜ ਤੇੇ ਅੱਜ ਕੱਲ ਕਹਿੰਦੇ ਨੇ ਚਲੋ ਖਾ ਲੋੋ ਗਰਮੀ ਚ ਕੀ ਘਰ ਬਣਾਾਂਗੇ
ਜੀ ਹਾਂਜੀ ਹਾਂਜੀ ਹੁੰਦਾ ਜੀ ਗਰਮੀ ਵੀ
ਹਾਂ ਗਰਮੀ ਚਲੋ ਵਧੀਆ ਗੱਲ ਹੈ ਉਹ ਹੋਰ ਕੀਕ ਹੈ ਹੋਰ ਸ ਸਬਜ਼ੀ ਸੁਬਜੀ ਨਾਲ ਬਣਾਉਂਦੇ ਜਾਂ ਖਾਲੀ ਮੂੰਗੀ ਤੋਤੀ ਡਾਲਦੇ
ਨਹੀਂ ਸਬਜ਼ੀ ਨਾਲ ਬਣਾਈ ਦੀ ਇੱਕ ਹਾਂ ਪਨੀਰ ਬਣਾਇਆ ਦਾ ਨਾਲ ਸੁੱਕਾ ਪਨੀਰ ਬਣਾਇਆ ਦਾ ਹਾਂ ਭੁਰਜੀ ਹੁੰਦੀ ਪਨੀਰ ਵਾਲੀ ਹਾਂਜੀ ਹਾਂਜੀ
ਤੇ ਉਹ ਬਣਦਾ ਨਾ ਆਲੂ ਪਨੀਰ ਉਹ
ਨਹੀਂ ਨਹੀਂ ਪਨੀਰ ਨੂੰ ਭੋਰ ਕੇ ਪਾ ਵਿੱਚ
ਅੱਛਾ ਅੱਛਾ ਕਿਦੇ ਪਿਆਜ ਟਮਾਟਰ ਵਿੱਚ
ਪਿਆਜ਼ ਟਮਾਟਰ ਦੀ ਗਰੇਵੀ ਵਿੱਚ ਪਨੀਰ ਭੋਰ ਕੇ ਪਾ ਉਹ ਭੁਰਜੀ ਬਣ ਜਾਂਦੀ ਪਨੀਰ ਦੀ
ਅੱਛਾ ਅੱਛਾ ਅੱਛਾ ਹਾਂਜੀ
ਤੁਸੀਂ ਖਾਧ ਨੀ ਕਦੀ ਭੁਲਤੀ
ਨਾ ਨਾ ਕਦੇ ਅਸੀਂ ਬਣਾਉਦੇ ਘੱਟ ਆ ਬਸ ਉਹ ਬਣਾ ਲੈਂਦਾ ਮਟਰ ਪਨੀਰ ਸ਼ਾਹੀ ਪਨੀਰ ਬਸ ਉਹ ਭੁਰਜੀ ਸਾਨੂੰ ਪਤਾ ਨੀ ਕਿਵੇ ਬਣਾਂਦੇ ਮੈਂ ਸਿੱਖਾਂਗੇ ਜ਼ਰੂਰ ਨਹੀਂ ਮੈਂ ਸਿੱਖਾਂਗੀ ਜ਼ਰੂਰ ਚਲੋ
ਹਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ